ਸਾਸ ਸ੍ਰੀ ਕਾਲ ਵੀਰ ਜੀ, ਸਾਸ ਸ੍ਰੀ ਕਾਲ ਜੀ। ਅੱਛਾ ਆਪਾਂ ਤਾਂ ਵਧੀਆ ਆ ਜੀ।
ਆਪਾਂ ਤਾਂ ਵਧੀਆ ਜੀ ਤੁਸੀਂ ਦੱਸੋ ਆਪਾਂ ਵੀ ਵਧੀਆ ਤੁਸੀਂ ਦੱਸਿਓ। ਤੁਸੀਂ ਕੀ ਕਰ ਰਹੇ ਹੋ।
ਆਪਾਂ ਆਪਾਂ ਤਾਂ ਵਿਹਲੇ ਬੈਠੇ ਆ ਜੀ।
ਤੁਸੀਂ ਦੱਸ ਦੋ ਤੁਸੀਂ ਕੀ ਕਰ ਰਹੇ ਹੋ।
ਆਪਾਂ ਵੀ ਬੈ ਆਪਾਂ ਵੀ ਬੈਠੇ ਹੀ ਹਾਂ ਜੀ। ਤੁਸੀਂ ਤੁਹਾਡੇ ਅੱਜ ਸਵਾਲ ਪੁੱਛਣਾ ਤੁਸੀਂ ਕ੍ਰਿਕਟ ਖੇਡਦੇ ਹੋ। ਹਾਂਜੀ ਆਪਾਂ ਥੋੜਾ ਬਹੁਤਾ ਖੇਡ ਲਈ ਦਾ ਤੁਸੀਂ ਥੋੜਾ ਬਹੁਤਾ ਖੇਡ ਲਈ ਦਾ। ਚਲੋ ਵਧੀਆ ਤੁਸੀਂ ਕਿਦੇ ਫੈਨ ਹੋ ਵੈਸੇ ਆਪਾਂ ਤਾਂ ਵਿਰਾਟ ਕੋਹਲੀ ਦੇ ਫੈਨ ਆ ਜੀ। ਅੱਛਾ ਇਸ ਵਾਰੀ ਖੇਲ ਰਿਹਾ ਉਹ ਡੀ ਚਲ ਵਾਲਾ ਚ ਹੋ ਗਿਆ ਸੀ।
ਛੇਤੀ।
ਛੇਤੀ। ਜਲਦ ਆਊਟ ਹੋ ਜਾ ਉਹਨੂੰ ਲੱਗਿਆ ਬੈਟ ਲਗਿਆ ਉਦਾ ਐਲ ਬੀ ਡਬਊ ਆਊਟ ਹੋ ਜਾ ਚਲੋ ਕੋਈ ਨਾ ਉਹ ਤਾਂ ਹੁੰਦਾ ਹੀ ਚਲ ਇੱਕ ਅੱਧੇ ਮੈਚ ਚ ਤੇ ਆਊਟ ਹੋਈ ਜਾਂਦਾ ਬੈਟਸਮੈਨ ਚਲੋ ਕੋਈ ਨਾ ਉਹ ਤਾਂ ਦੁਬਾਰਾ ਅਗਲੇ ਮੈਂਚ ਜੇ ਕਵਰ ਕਰ ਹੀ ਲਊਗਾ ਆਪਣੇ ਬੈਟਿੰਗ ਵਧੀਆ ਚੱਲ ਬੈਟਿੰਗ ਐਵੇਂ ਤਾਂ ਕੋਈ ਗੱਲ ਹੈ ਨੀ ਨਾ- ਉਹਦੀ ਉਹ ਤਾਂ ਹੈ ਹੀ ਹੈ ਜੋ ਵਧੀਆ ਤਾਂ ਕਰਦਾ ਹੀ ਹੈ ਬੈਟਿੰਗ ਪਰ ਰੋਹਿਤ ਸ਼ਰਮਾ ਵੀ ਤਾਂ ਛੇਤੀ ਆਊਟ ਹੋਇ ਰੋਹਿਤ ਸ਼ਰਮਾ ਵੀ ਆਊਟ ਸ਼ੁਭਮਨ ਗਿੱਲ ਉਹ ਵੀ ਬ ਉਹਨੂੰ ਖੇਡਣਾ ਚਾਹੀਦਾ ਸੀ ਸ਼ੁਭਮਨ ਗਿੱਲ ਨੂੰ ਹਾਂਜੀ। ਸਕੋਰ ਰਨ ਤਾਂ ਕਰਨੇ ਚਾਹੀਦੇ ਜੇ ਆਪਣੇ ਅੱਸੀ ਤੇ ਉਹਥੇ ਰਿਟਾਇਰਡ ਹਟ ਨਾ ਬਹੁਤ ਮਾੜੀ ਗੱਲ ਹੋਈ ਹੈ ਉਹਦੀ ਸੈਂਚੁਰੀ ਘੱਟ ਹੋਈ ਹੈ ਨਾ ਤਾਂ ਕਰਕੇ ਵੀਰ ਸਾਰੇ ਝੱਟ ਸੀ ਵੀਰ ਨੂੰ ਸਟਰਗਲ ਕਰਕੇ ਮਾਰ ਹੀ ਦਿੰਦਾ ਕੀ ਪਤਾ ਤੇਜ਼ੀ ਸਹੀ ਰਹਿੰਦਾ ਚਾਹੇ ਆਊਟ ਹੋ ਕੇ ਚਲੇ ਜਾਂਦਾ। ਉਹ ਤਾਂ ਹੈ ਹੀ ਹੈ ਜ ਆਊਟ ਤੇ ਚਲੇ ਜਾਂਦਾ ਉਹਹੀ ਸਹੀ ਸੀ ਪਰ ਸੌ ਰਨ ਤਾਂ ਕਰਨੇ ਸੀ ਨਾ ਉਹਨੇ ਪੂਰੇ। ਉਹ ਤਾਂ ਹੈ ਹੀ ਆ ਉਹਨੇ ਐਂ ਵੇਖਿਆ ਨਾ ਕਿ ਅਗਲੇ ਮੈਚਾਂ 'ਚ ਵੀ ਉਹਨੇ ਵਧੀਆ ਹੀ ਖੇਡਣਾ ਪੈਣਾ ਉਹ ਕੈਪਟਨ ਹੈ। ਉਹਦੋਂ ਜਦੋਂ ਮੈਚ ਤਾਂ ਇੰਡੀਆ ਨੂੰ ਜਿੱਤਾ ਹੀ ਅਸੀਂ ਦੇਖ ਸਕਦੇ
ਵੈਸੇ ਤਾਂ ਜੀ ਸਾਨੂੰ ਵੀ ਤਾਈ ਆ ਸੀਟ ਤਰਫਾ-ਤਾਰੀ ਆਊਟ ਹੋ ਜਾ ਰਨ ਆਊਟ ਪਤਾ ਨੀ ਚ ਨੀਚੇ ਨੂੰ ਭੱਜੇ ਲੈਣ ਭੱਜੀ ਜਾ ਰਹੇ ਸੌ ਰਨ ਆਊਟ ਹੋਓਗੇ ਜਾਣਾ ਦੀ ਉਹ ਆਊਟ ਹੋ ਜਾ ਨੇ
ਥੁਡ ਲਗ ਕੇ ਲੈ ਆਊਟ ਹੋ ਨਾ ਐਵੇਂ ਥੋੜ੍ਹੀ ਆਊਟ ਹੋ ਜਾਂਦਾ ਸਦੇਸ ਜੀ ਇਹ ਵੀ ਉਸ ਤੋਂ ਬਾਅਦ ਚਲੋ ਵਾਸ਼ਿੰਗਟਨ ਸੁੰਦਰ ਔਰ ਅਕਸ਼ਰ ਪਟੇਲ ਨੇ ਵਧੀਆ ਖੇਡਿਆ ਰਾਮ ਆਰਾਮ ਨਾਲ ਮੈਚ ਆਪਣੇ ਤਰਫ ਬਣਾਇਆ ਰਾਮ ਰਾਮ ਸਿੰਗਲ ਡਬਲ ਸਿੰਗਲ ਡਬਲ ਨਾਲ ਵਧੀਆ ਖੇਡਿਆ ਅਕਸ਼ਰ ਪਟੇਲ ਨੇ ਫਿਰ ਥੋੜ੍ਹਾ ਬਹੁਤਾ ਵੀ ਚੌਕੇ ਛਿੱਕੇ ਮਾਰਨੇ ਨੇ ਵੀ ਸਟਾਰਟ ਕਰਤੇ ਸੀ ਪਰ ਵਧੀਆ ਚਲਿਆ ਅਕਸ਼ਰ ਪਟੇਲ ਵੀ ਔਰ ਵਾਸ਼ਿੰਗਟਨ ਸੁੰਦਰ ਵੀ ਬਹੁਤ ਵਧੀਆ ਚਲਿਆ। ਔਰ ਇਹਨਾਂ ਦੀ ਬੋਲਿੰਗ ਵੀ ਬਹੁਤ ਵਧੀਆ ਕੀਤੀ ਇਹਨਾਂ ਨੇ ਦਸ ਓਵਰ ਚ ਸਟਾਰਟਿੰਗ ਦੇ ਜਿਵੇਂ ਦਸ ਓਵਰਾਂ ਚ ਪਹਿਲੇ ਸਤ ਓਵਰਾਂ ਚ ਵੀਹ ਰਨ ਸੀ ਉਸ ਤੋਂ ਬਾਅਦ ਥੋੜੇ ਬਹੁਤੇ ਰਨਦੇ ਨੇ ਉਸ ਤੋਂ ਪਰ ਉਸ ਤੋਂ ਬਾਅਦ ਚਲੋ ਜੁਰਨੂਰਬੜ ਨੇ ਦੋ ਵਿਕਟਾਂ ਲੈ ਕੇ ਆਪਣਾ ਕਵਰ ਕਰ ਲਿੱਤਾ ਸੀ ਨਾ ਜਿੰਨੇ ਰਨ ਖਾਦੇ ਨੇ, ਵਧੀਆ ਚਲੀ ਗਿਆ ਬਹੁਤ ਵਧੀਆ ਬਹੁਤ ਇੱਕ ਹੀ ਓਵਰ ਚ ਦੋ ਵਿਕਟਾਂ ਲੈ ਲਈ ਸੀ ਉਹਨੇ। ਉਹ ਤਾਂ ਹੈ ਹੀ ਏ ਜੀ ਦੋ ਵਿਕਟਾਂ ਤਾਂ ਲੈ ਲਤੀ ਸੀ ਉਹਨੇ ਇੱਕੋ ਵਾਰੀ ਚ। ਬਹੁਤ ਵਧੀਆ ਚਲਾਉਦਾ ਉਹ ਬੋਲਿੰਗ ਉਹਦੀ ਹਾਈਟ ਵੀ ਵਧੀਆ ਹੈ ਨਾ ਤਾਂ ਕਰਕੇ ਉਹ ਬਸ ਫਿਰ ਵੀ ਵਧੀਆ ਜਾਂਦੀ ਹੈ ਉਹਦੀ
ਹਾਈਟ ਬਹੁਤ ਲੰਬੀ ਹਾਈਟ ਆ ਜੀ ਉਹਦੀ, ਜਿਵੇਂ ਉਹਦੀ ਹਾਈਟ ਹੋਣੀ ਛੇ ਪਾਸੋਂ ਉਹ ਬਾ ਬਾਉਂਸ ਜਦੋਂ ਬਾਉਂਸ ਬਹੁਤ ਵਧੀਆ ਜਾਂਦੀ ਉਹ ਤਾਂ ਕਰਕੇ ਬੋਲਣ ਤਾਂ ਬਹੁਤ ਵਧੀਆ ਵਾ ਪਰ ਅੱਛਾ ਚਲੋ ਉਹਨਾਂ ਨੇ ਉਹਨੂੰ ਟਾਰਗੇਟ ਕਰਕੇ ਉਹਨਾਂ ਨੂੰ ਮਰਿਆ ਨੇ ਸਟਾਰਟਿੰਗ ਚ, ਪਰ ਉਹਨੇ ਵੀ ਆਪਣਾ ਕੰਮ ਕਰ ਈ ਦਿੱਤਾ ਸੀ। ਇੱਕ ਓਵਰ ਚ ਦੋ ਵਿਕਟਾਂ ਲੈ ਕੇ ਈਜ਼ੀਲੀ ਦੋ ਵਿਕਟਾਂ ਲਿੱਤੀਆ ਹੈ ਪਹਿਲੀ ਬੋਲ ਪਹਿਲੀ ਪਤਾ ਦੂਜੀ ਬੋਲ ਤੇ ਲਿੱਤੀ ਹੈ ਵਿਕਟਾਂ ਦੂਜੀ ਬੋਲ ਦਿੱਤੀ ਸੀ। ਬਹੁਤ ਵਧੀਆ ਬੋਲਿੰਗ ਕਰਾਈ ਆ ਉਹਨਾਂ ਨੇ ਕੱਲ। ਇਗਲੈਂਡ ਨੂੰ ਇੱਕ ਤਰਫਾ ਕਰਤਾ ਇਸ ਹਿਸਾਬ ਨਾਲ ਜਿਵੇਂ ਆਪਾਂ ਟੀ ਟਵੈਂਟੀ ਲਗਾਤਾਰ ਉਹਨਾਂ ਤੋਂ ਹਾਰੀ ਹੀ ਰਹੀ ਸੀ ਨਾ ਲਗਾਤਾਰ ਬਾਰ-ਬਾਰ। ਉਹ ਉਵੇਂ ਆਪਾਂ ਜੀ ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ ਜੇ ਆਪਾਂ ਜਿੱਤੇ ਹੀ ਹਾਂ ਅੱਜ ਜਿੱਤਨਾ ਸੌਖੀ ਗੱਲ ਥੋੜ੍ਹੀ ਹੁੰਦਾ ਉਹਨਾਂ ਦੀ ਵੀ
ਜ
ਜਿਸ ਤਰ੍ਹਾਂ ਅੱਸੀ ਮੀਟਰ ਦੀ ਬਾਂਡਰੀ ਹੁੰਦੀ ਉਹਨਾਂ ਦੀ ਫਿਰ ਵੀ ਆਪਾਂ ਜਿੱਤੇ ਹਾਂ ਉਹਡੀ ਔਰ ਉਹਨਾ ਨੂੰ ਉੱਥੇ ਜਾ ਕੇ ਓਲ ਆਊਟ ਕਰਿਆ ਆਪ ਆਪਾਂ ਬਹੁਤ ਵੱਡੀ ਗੱਲ ਹੈ ਬੁਮਰਾ ਨੇ ਵੀ ਬਹੁਤ ਵਧੀਆ ਬੋਲਿੰਗ ਸਿੱਟੀ, ਬਹੁਤ ਵਧੀਆ ਚਰੰਦਾ ਬੁਮਰਾ ਬੋਲ। ਨਾਲੇ ਪ੍ਰਸਿੱਧ ਕ੍ਰਿਸ਼ਨਾ ਨੇ ਵੀ ਬੋਲਿੰਗ ਵਧੀਆ ਕੀਤੀ ਆ ਬਹੁਤ ਵਧੀਆ ਬੋਲਿੰਗ ਕਰਾਗੇ ਸੀ ਉਹਨੇ ਵੀ ਇੰਨੇ ਰਨ ਨੀ ਛਡੇ, ਨਾਲੇ ਅਕਸ਼ਰ ਪਟੇਲ ਨੇ ਵੀ ਸਟੋਬਰੀ ਚ ਦੋ ਵਿਕਟਾਂ ਲੈ ਕੇ ਜੋ ਰੂਟ ਨੂੰ ਸਟ੍ਰਾਈਕ ਤੇ ਨੀ ਆਉਣ ਦਿੱਤਾ ਜੋ ਰੂਟ ਸਟ੍ਰਾਈਕ ਤੇ ਆਂਦਾਤਾ ਵੀਹ ਪੱਚੀ ਰਨ ਓਰ ਵਰ ਦੇ ਸਕਦੇ ਸੀ ਤਾਂ ਇੰਡੀਆ ਦਾ ਥੋੜਾ ਪ੍ਰੈਸ਼ਰ ਹੋਰ ਬੰਦਾ ਤਿੰਨ ਸੌ ਕਰੀਬ ਹੋ ਜਾਂਦੇ ਨਾ ਤਾਂ ਕਰਕੇ ਅ ਅਕਸ਼ਰ ਪਟੇਲ ਨੇ ਬੜੀ ਵਧੀਆਂ ਚਲਾਈ ਆ ਤੇ ਦੋਨਾਂ ਤੇ ਦੋਨਾਂ ਵਿਕਟਾਂ ਲੈਕੇ ਕੰਮ ਵੀ ਵਧੀਆਂ ਕਰਤਾ ਨਾ। ਉਹ ਤਾਂ ਹੈ ਹੀ ਹੈ ਬਹੁਤ ਵਧੀਆਂ ਬੋਲੀਗਂ ਕਰਾਂਦਾ ਐ ਆਕਸਰ ਪਟੇਲ ਵੀ। ਬਸ ਉਹਨੂੰ ਥੋੜ੍ਹਾ ਹਜਾ ਹੇਟ ਕਰਦੇ ਨੇ ਇਹ ਦੁਨੀਆਂ ਜੀ ਅੱਛਰ ਪਟੇਲ ਨੂੰ ਨਹੀਂ ਚਲਾਣਾ ਚਾਹੀਦਾ ਵਾਸ਼ਿੰਗਟਨ ਸੁੰਦਰਨਾਂ ਨੂੰ ਖਲਾਣਾ ਚਾਹੀਦਾ ਪਰ ਉਹ ਦੋਨਾਂ ਨੂੰ ਖੇਲਦੇ ਨੇ ਚਾਹੀਦਾ ਉਹ ਬਹੁਤ ਵਧੀਆਂ ਖੇਲਦੇ ਨੇ। ਦੂਬੇ ਵੀ ਵਧੀਆਂ ਖੇਡਦੇ ਦੂਬੇ ਵੀ ਨੀ ਬੋਲੀਂਗ ਵਧੀਆਂ ਕੀਤੀ ਹੈਗੀ
ਵਧੀਆਂ ਨੇ ਦੁਬੇ
ਉਹ ਤਾਂ ਹੈ ਹੀ ਹੈ ਜੀ ਦੁਬੇ ਨੇ ਵੀ ਲਿੱਤੀਆਂ ਹੋਈਆਂ ਦੋ ਤਿੰਨ ਵਿਕਟਾਂ ਤਾਂ। ਉਹ ਬਸ ਐ ਇੰਡੀਆ ਟੀਮ ਵਾਲਿਆਂ ਨੂੰ ਦੇਖਣਾ ਚਾਹੀਦਾ ਨਾ ਆਪਣੇ ਇੰਡੀਆ ਟੀਮ ਨੂੰ ਸਪੋਰਟ ਕਰਨਾ ਚਾਹੀਦਾ। ਪਰ ਸਾਡੀ ਇੰਡੀਆ ਟੀਮ ਸਾਨੂੰ ਸਪੋਰਟ ਈ ਨ੍ਹੀਂ ਕਰਦੀ। ਇਹ ਤੁਸੀਂ ਗੱਲ ਤਾਂ ਮੰਨਦੇ ਹੋਵੇੇਰੀ ਸਾਡੀ ਇੰਡੀਆਂ ਟੀਮ ਸਾਡੀ ਇੰਡੀਆਂ ਦੇਸ ਨੂੰ ਈ ਨੀ ਸਪੋਰਟ ਕਰਦੀ ਬਾਰ ਦੇ ਪਲੇਅਰਾਂ ਨੂੰ ਸਪੋਰਟ ਕਰਦੀ ਐ। ਵਗੈਰਾ ਇਹਨਾਂ ਨੂੰ ਸਪੋਰਟ ਕਰਦੀ ਆਪਣੇ ਇੰਡੀਆਂ ਦੇ ਪਲੇਅਰ ਨੂੰ ਸਪੋਰਟ ਸਪੋਰਟ ਕਰਨਾ ਚਾਹੀਦਾ ਚਹੀਦਾ ਨਾ ਇੰਡੀਆਂ ਟੀਮ।
ਹਾਂ ਉਹ ਤਾਂ ਹੈ ਹੀ ਹੈ ਜੀ ਸਾਡੇ ਇੱਧਰ ਛੋਟੇ ਛੋਟੇ ਜਿਹੜੇ ਫੈਨਸ ਇੰਡੀਆਂ ਨੂੰ ਈ ਨੀ ਸਪੋਟ ਕਰਦੇ ਐਵੇਂ ਥੋੜ੍ਹੀ ਹੁੰਦਾ ਪੂਰੇ ਇੰਡੀਆਂ ਚ ਮ ਸਪੋਟ ਕਰਨਾ ਚਾਹੀਦਾ ਨਾ, ਪੂਰੇ ਇੰਡੀਆਂ ਆਪਾਂ ਜਿੱਥੇ ਰਹਿਣੇ ਆ ਸਾਨੂੰ ਤਾਂ ਉੱਥੋਂ ਉੱਥੇ ਦੇ ਬੰਦੇ ਦੀਆਂ ਸਪੋਟ ਕਰਨਾ ਚਾਹੀਦਾ, ਉੱਥੇ ਦੇ ਬੰਦਿਆਂ ਨਾਲ਼ ਰਹਿਣਾ ਚਾਹੀਦਾ ਨਾ। ਇਹ ਹੁਣ ਅੱਜ ਕੱਲ੍ਹ ਦੇ, ਪੀੜ੍ਹੀ ਏ ਜਿਹੜੀ ਓਨੂੰ ਉਹ ਦੇਖ ਕੇ ਨੀ ਸਪੋਟ ਕਰਦੀ ਐ ਉਹ ਸਾਰੀ ਟੀਮਾਂ ਨੂੰ ਸਪੋਟ ਕਰਦੀ ਆ ਉਹ ਜਾਂਦੀ ਆ ਜੇ ਜਿਸ ਤਰ੍ਹਾਂ ਉਹਨਾਂ ਨੇ ਪੈਸੇ ਲਾਏ ਹੁੰਦੇ ਨੇ ਨਾ ਉਹ ਉਹ ਟੀਮ ਨੂੰ ਜਤਾਂਦੇ ਉਹ ਏ ਨੀ ਹੈਂਗੀ ਜੇ ਆਪਣੀ ਇੰਡੀਆਂ ਟੀਮ ਹਾਰਦੀ ਐ, ਉਹ ਕਹਿੰਦੀ ਏ ਜੀ ਰਲ ਦੇ ਪੈਸੇ ਲੱਗੇ ਨੇ ਉਹ ਟੀਮ ਜਿੱਤਣੀ ਚਾਹੀਦੀ ਆ ਸਾਡੀ ਕੀ ਇੰਡੀਆਂ ਟੀਮ ਹਾਰ ਜੇ ਤਾ ਬੋਤ ਫ਼ਰਕ ਪੈਦਾ ਹਾਂ ਉਹ ਤਾਂ ਹੈ ਈ ਐ ਜੀ, ਚਹਿੰਦੀ ਆ ਦੁਨੀਆਂ ਆਂਦੀ ਆ ਉਹ ਤਾਂ ਬਹੁਤ ਕੱਲ੍ਹ ਵੀ ਇੰਡੀਆਂ ਚ ਹਾਰਨ ਤੇ ਰੇਟ ਆ ਰਿਹਾ ਹੋਣਾ ਇੰਗਲੈਂਡ ਦਾ ਬਹੁਤ ਵੱਧ ਜ਼ਿਆਦਾ ਤਾਂ ਦੁਨੀਆਂ ਚਾਅ ਰੀ ਹੈਗੀ ਇੰਡੀਆਂ ਹਾਰਨੀ ਚਾਹੀਦੀ ਐ ਪਰ ਇੰਡੀਆ ਜਿੱਤੀ ਐ ਬਹੁਤ ਵਧੀਆ ਗੱਲ ਐ ਸਾਡੇ ਲਈ ਇੰਡੀਆ ਜਿੱਤੀ ਐ।
ਇੰਨੇ ਮੈਚਾਂ ਬਾਦ ਲਿਆਏ ਤਾਰੇ ਹਾਰ ਰਹੀ ਸੀ ਪੰਜ ਛੇ ਮੈਚ ਲਏ ਤਾ ਹਾਰੀ ਏ ਹੁਣ ਇੱਕ ਚ ਜਿੱਤੀਆਂ ਤਾਂ ਬਹੁਤ ਵਧੀਆਂ ਗੱਲ ਐ ਨਾ
ਮਤਲਬ ਸ਼ੁੰਮਨੀ ਗਿੱਲ ਦੀ ਕਪਤਾਨੀ ਵਧੀਆਂ ਕੀਤੀ ਸ਼ੁੰਮਨ ਗਿੱਲ ਨੇ ਇੰਨਾ ਇੰਨੀ ਤੇ ਉਹ ਨੂੰ ਆਊਟ ਕਰਤਾ ਬਹੁਤ ਵਧੀਆਂ ਘੇਲਿਆ ਉਹਨੇ ਦੋ ਸੌ ਸੱਠ ਸੱਤਰ ਤੇ ਆਊਟ ਕਰਤਾ, ਐਨੀ ਛੇਤੀ ਆਊਟ ਕਰਨਾ ਉਹਨਾਂ ਨੂੰ ਹਾਂਜੀ ਉਹ ਤਾਂ ਹੈ ਈ ਐ ਉਹਨਾਂ ਦੀ ਪਿੱਛ ਤੇ, ਬਹੁਤ ਵੱਡੀ ਗੱਲ ਐ ਅਰ ਉਨਾ ਨੂੰ ਰੋਕਿਆ ਦੋ ਵਾਰੀ ਸਿੰਗਲ ਸਟਾਟੀਗ
ਆਪਣਾ ਦੇਸ਼ ਪੰਜਾਹ ਰਨ ਨੀ ਮਾਰਨ ਦਿੰਤੇ ਫੇਰ ਤਾ, ਜਿਹੜਾ ਬੇਟੀਗ ਓਰਾਂ ਸੱਤਰ ਅੱਸੀ ਰਨ ਮਾਰਦੇ ਈ ਐ ਨਾ ਉਹਨਾਂ ਨੂੰ ਜਦੋਂ ਰਨ ਈ ਨੀ ਮਾਰਨ ਦਿੱਤਾ ਉਹਨਾਂ ਨੇ
ਸੋਲਾ ਸੰਤਰਾ ਰਨ, ਤਾ ਕਰਕੇ ਰਨ ਚਲੇ ਗਏ ਔ। ਜਾਣੀ ਨੀ ਸੀ
ਪਰ ਓਨੂੰ
ਹਾਂਜੀ,
ਹਾਂਜੀ ਓਹ ਤਾਂ ਹੈ ਚ
ਚਲੋ ਤਾਂ ਰੰਨ ਤਾਂ ਖਾਂਦਾ ਈ ਐ ਹਰ ਇੱਕ ਪਲੇਅਰ ਈ ਉਹ ਤਾਂ ਰਨ ਤਾਂ ਹਰ ਇੱਕ ਪਲੇਅਰ ਖਾਂਦਾ ਆਪਾਂ ਵੀ ਖਾਨੇ ਆ ਤੁਸੀਂ ਵੀ ਖਾਂਨੇ ਔ ਬੋਲਿੰਗ ਕਰਾਦੇ ਹੋ ਜਿਵੇ ਹੁਣ ਤੁਸੀਂ ਦੇਖਦੇ ਓ ਜਿਵੇਂ ਸੰਜੂ ਸਾਰਿਆ ਤੋਂ ਵਧੀਆ ਖੇਡਦਾ ਓਹਨੂੰ ਤਾਂ ਲੈ ਈ ਨੀ ਰਏ ਪਤਾ ਨੀ ਕਿਉਂ ਓਹ ਵੀ ਐਵੀਂ ਦੇਖਣਾ ਚਾਹੀਦਾ ਵਧੀਆ ਵਧੀਆ ਬੈਟਸਮੈਨ ਆਓਗਾ। ਵਧੀਆ ਬੈਟਿੰਗ ਕਰਦਾ ਉਹ ਚਿਕ ਚਿਕ ਨੀ ਵਧੀਆ ਕਰਦਾ। ਦੇ ਨਾਲੇ, ਉਹਨੂੰ ਪਤਾ ਨੀ ਕਿਉਂ ਹੇਟ ਕਰਦੀ ਏ ਸਾਰੀ ਦੁਨੀਆਂ ਇੰਨਾ ਵਧੀਆ ਖੇਡਦਾ ਐ, ਸੂਰਯਵੰਸ਼ੀ ਨੂੰ ਪਤਾ ਨੀ। ਖਿਡਾਈ ਜਾਂਦੇ ਆ ਹਾਲੇ ਸੂਰਵੰਸ਼ੀ ਲਵੇ ਟਾਈਮ ਐ ਸੂਰਵੰਸ਼ ਹਾਲੇ ਚੌਦਾਂ ਪੰਦਰਾਂ ਸਾਲ ਲਈ ਹੈ ਨਾ, ਉਹਨੂੰ ਅਰਾਮ ਨਾਲ ਖੇਡਾਣਾ ਚਾਹੀਦਾ ਨਾ ਇਹਨਾਂ ਨੇ
ਜੇ ਲਾਂ ਮੈਂ ਸੂਰੇਵੰਸ਼ੀ ਲੇ ਹਾਲੇ ਟੈਮ ਆ ਬੋਤ ਟੈਮ ਓ ਹੋਨ
ਪਤਾ ਨੀ ਕਿੱਥੇ ਜਾਨਾ ਤੂੰ, ਖਾਨਾ ਖਾ ਲੈ
ਲੇ ਕਿ ਰਾਮ ਨਾਲ ਖੇਡਨਾ ਚੌਦਾਂ-ਪੰਦਰਾਂ ਸਾਲਾ ਹੱਲੇ ਉਮਰ ਐ ਓਦੀ।
ਜਦੋਂ ਓਂਦੀ
ਐਨਾਂ ਮਚਿਯੋਰ ਨੀ ਹੋਜੇ ਹੈਂਗੈ ਓਨੂੰ ਸਮਝ ਵੀ ਆ ਜਾਨੈ ਕਿਵੇਂ ਖੇਡੀ, ਖੇਡੀ ਦਾ ਹੁੰਦੈ ਮੈਚ। ਹਾਂਜੀ ਓ ਤਾਂ ਹੈ ਈ ਐ ਜੀ। ਔਰ ਸੁਨਾਓ ਜੀ ਤੁਸੀਂ?
ਆਪਾ ਤੋਂ ਕੈਮਰਾ ਕੀਤਾ ਆਪਾਂ ਤੇ ਤੁਸੀਂ ਇੱਕ ਗੱਲ ਪੁੱਛਨੀ ਐ ਤੁਆਡੇ ਤੋਂ ਏੱਕ। ਜੀ ਹਾਂਜੀ, ਪੁੱਛੋ ਜੀ। ਤੁਸੀਂ ਆਈ ਪੀ ਐਲ 'ਚ ਕੇੜੀ ਟੀਮ ਨੂੰ ਸਪੋਰਟ ਕਰ ਦੇ ਓ? ਏਨਾਂ ਨੇ ਸਿਖਾਇਆ ਨੀ
ਹਾਂਜੀ-ਹਾਂਜੀ, ਬਸ ਏਈ ਆ ਚੀਜ ਸਾਡੀ ਟੀਮ ਨੂੰ ਟ੍ਰੋਫੀ ਜਿਤਾਏਗਾ। ਓ ਤਾਂ ਹੈ ਈ ਏ ਜੀ। ਆਪਾਂ ਜਿੱਤਨੀ ਐ ਐਕਸ ਐਸ ਵਾਰ ਤਾਂ ਟ੍ਰੋਫੀ ਬੋਹੋਤ ਟੈਮ ਹੋ ਗਿਆ ਕਿਉਂਕਿ ਆਪਾਂ ਜਿੱਤ ਜਿੱਤੇ ਨੀ ਨਾ ਟ੍ਰੋਫੀ।
ਹਾਂ ਓ ਤਾਂ ਹੈ ਈ ਏ ਜੀ।
ਧੋਨੀ ਨੂੰ ਐਨਾਂ ਨੇ ਖਿਡਾਇਆ ਈ ਨੀ ਪਤਾ ਨੀ ਯੁ, ਸਾਰੇ ਫੈਨਸ ਨੂੰ ਓਨਾਂ ਦੀ ਆਸ ਲਾ ਕੇ ਠੀਕ ਐ ਅੱਜ ਖੇਡੇ ਐ ਧੋਨੀ ਪਤਾ ਨੀ ਖਿਡਾਇਆ ਨੀ ਨਾ ਓਨਾਂ ਨੇ, ਥੋੜਾ ਦੇ ਖ ਕੇ ਕਰਨਾ ਚਾਈਦੈ ਨਾ। ਹਾਂਜੀ ਓ ਤਾਂ ਹੈ ਈ ਏ, ਥੋੜਾ ਦੇਖ ਕੇ ਕਰਨਾ ਚਾਈਦੈ ਸਾਰੀ ਟੀਮਾਂ ਨੂੰ ਕਿ ਐਨਾ ਵਧੀਆ ਪਲੇਅਰ ਐ ਧੋਨੀ
ਓਨੂੰ ਬਾਹਰ ਬੈਠਾ ਕੇ ਬੈਠੇ ਹੋਏ ਓਨਾਂ ਨੂੰ ਥੋੜੀ ਹੁੰਦੈ। ਟੀਮ ਦਾ ਮੇਨ ਬੈਟਸਮੈਨ ਤੇ ਮੇਨ ਇਨਫੈਕਟ ਕੀ ਪ੍ਰੈਜਂਸ ਔਰ ਮੇਨ ਫਿਨਿਸ਼ਾ ਐ ਓਦਾ ਓਨਾਂ ਨੂੰ ਸਟਾਰਟਿੰਗ ਈ ਭੇਜਨਾ ਚਾਈਦੈ ਨਾ ਬੈਟਿੰਗ 'ਚ ਛਟੇ ਸੱਤਵੇਂ ਨੰਬਰ ਤੇ, ਬਾਦ ਓਦੇ ਹੂਨ ਜੈਵੇਂ ਮੈਚ ਜਿੱਤਨਾ ਬੋਹੋਤ ਸੌਖੀ ਗੱਲ ਹੋ ਜਾਂਦੀ ਆ ਔਰ ਓ ਜਾਦਾਂ ਨੀ ਹੁੰਦਾ ਸਾਡੀ ਟੀਮ ਦਾ ਹਾਲ ਹਾਂਜੀ ਓ ਤਾਂ ਹੈ ਈ ਏ ਚਲੋ ਓਨਾਂ ਦੀ ਇੰਜਰੀ ਵੀ ਬੋਹੋਤ ਬੋਤ ਹੈਗੀਐਂ ਨਾ ਐਸ ਟੀਮ 'ਚ। ਜਿਵੇਂ ਨੈਥਨ ਐਲੀਸ ਵੀ ਇੰਜਰੀ ਤੋੰ ਬਾਰ ਡਿਵੈਲਡਬਰਾਈਸ ਧੋਨੀ ਵੀ ਐਨਾਂ ਦਾ ਇੰਜਰੀ ਤੋਂ ਬਾਰ ਹੋ ਜਾ। ਓ ਥਲੀਲ ਅਹਿਮਦ ਵੀ ਬਾਰ, ਓਵਾਰਟਨ ਵੀ ਬਾਰ ਹੋ ਜਾਂ। ਐਨਾਂ ਦੇ ਸਾਰੇ ਪਲੇਅਰ ਇੰਜਰੀ 'ਚ ਇੰਜਰੀ 'ਚੋ ਬਾਰ ਹੋ ਗਏ ਨਾ ਤਾਂ ਕਰਕੇ ਐ ਟੀਮ ਜਿੱਤ ਨੀ ਪਾਈ। ਫੇਰ ਵੀ ਓ ਬੋਤ ਵਧੀਆ ਖੇਡੀ ਐ, ਐ ਟੀਮ। ਕਿ ਨਵੇਂ-ਨਵੇਂ ਪਲੇਅਰ ਲੈ ਕੇ ਐਨੇ ਵਧੀਆ ਖੇਡੇ ਨੇ। ਬੋਹੋਤ ਵਧੀਆ ਗੱਲ ਐ ਕਿ ਐਨੇਂ ਹਾਂਜੀ ਓ ਤਾਂ ਹੈ ਈ ਐ ਜੀ। ਖੇਡਦੇ ਈ ਨੇ ਓ ਵਧੀਆ ਈ ਖੇਡਦੇ ਨੇ ਬੋਤ ਸਾਰੇ ਪਲੇਅਰਸ ਓ ਤਾਂ ਹੈ ਈ ਏ ਜੀ ਖੇਡਨਾ ਚਾਈਦੈ ਬਸ ਹੋਨਾਂ ਨੇ ਬਸ ਥੋੜਾ ਜਾ ਬੜਾ ਗਲਤ ਕੀਤਾ ਕਿ ਆਪਨੇ ਬੈਟਿੰਗ ਨੂੰ ਥੋੜਾ ਸੁਧਰਨਾ ਚਾਈਦੈ ਸੀ ਓਨਾਂ ਦਾ ਜੜਾ ਕ ਓ ਥੋੜਾ ਸ਼ਲੌ ਖੇਡਦਾ ਸੀ। ਹਾਂਜੀ ਓਨੂੰ ਕਿਵੇਂ ਖੇਡਨਾ ਚਾਈਦਾ ਸੀ ਤਾਂਈ ਜਿੱਤਨਾ ਸੀ ਓ ਤ, ਓ ਤਾਂ ਹੈ ਈ ਏ ਜੀ। ਚਲੋ ਠੀਕ ਐ ਜੀ ਸਸ ਸ੍ਰੀ ਕਾਲ। ਮੇਰੇ ਨਾ ਪਿੱਛੋਂ ਫੋਨ ਆ ਰਿਐ ਮੈਂ ਬਾਦ 'ਚ ਗੱਲ ਕਰਦਾ। ਠੀਕ ਐ ਜੀ ਸਾਸ ਸ੍ਰੀ ਕਾਲ ਜੀ, ਸਾਸ ਸ੍ਰੀ ਕਾਲ। ਸਾਸ ਸ੍ਰੀ ਕਾ